ਹਾਂਜੀ, ਕੀ ਹਾਲ ਏ?
ਵਧੀਆ ਜੀ, ਤੁਸੀਂ ਦੱਸੋ?
ਬਸ ਵਧੀਆ। ਅੱਜ ਕਿਵੇਂ ਯਾਦ ਕੀਤਾ? ਹੂਹੂ
ਬਸ ਉਵੇ ਹੀ, ਕਰ ਨੀ ਸਕਦੀ ਫੋਨ?
ਆਹਾਂ ਓ ਮੈਂ ਤਾਂ, ਫੋਨ ਤਾਂ ਮੈਂ ਕਿਹਾ ਤੁਸੀਂ ਬਿਜੀ ਰਹਿੰਦੇ ਹੋ ਨਾ। ਤੁਸੀਂ ਪੜ੍ਹਾਈ ਵੜਾਈ ਵਾਲੇ ਬੱਚੇ ਓ, ਹਲੇ ਇਸ ਕਰਕੇ।
ਹਾਂਜੀ, ਨਹੀਂ ਕੋਈ ਨਾ, ਇੰਨਾ ਕੁ ਟਾਈਮ ਤਾਂ ਕੱਢ ਹੀ ਲਈਦਾ।
ਕਿਉਂਕਿ ਪੜ੍ਹਾਈ ਵਾਲੇ ਬੱਚਿਆਂ ਵਾਸਤੇ ਨਾ, ਟਾਈਮ ਕੱਢਣਾ ਵਾਕੇ ਬੜਾ ਔਖਾ ਹੁੰਦਾ ਐ।
ਹੂ, ਚਲੋ ਹੁਣ ਤਾਂ ਹੈਗੀਆਂ, ਵਕੇ ਉਹ ਛੁੱਟੀਆਂ ਆ।
ਹਾਂ ਫੇਰ ਕਦੇ ਕੇਦਾਰ ਰਸੋਈ ਚੋ ਆਵਾਜ਼ ਪੈ ਜਾਂਦੀ ਏ। ਬੇਟਾ ਆਉ ਰਸੋਈ ਚ ਆ ਕੇ ਮੇਰੇ ਨਾਲ ਐ ਕੰਮ ਕਰਾਓ, ਮੇਰੇ ਨਾਲ ਓ ਕੰਮ ਕਰਾਓ, ਐ ਸਬਜ਼ੀ ਬਣਾਓ, ਐ ਸਿੱਖੋ
ਹਾਂਜੀ। ਮੈਨੂੰ ਤਾ ਸ਼ੌਂਕ ਆ, ਨਵੀਆਂ- ਨਵੀਆਂ ਹੂੰ ਸਬਜ਼ੀਆਂ ਸਿੱਖਣ ਦਾ ਬਹੁਤ ਸ਼ੌਕ ਆ
ਹੂੰ ਤੇ ਹੁਨ ਕੀ ਸਿੱਖਿਆ ਕੁਜ ਨਵਾ
ਹ ਮੈਂ ਕੁਛ ਨਵਾਂ ਫਿਲਹਾਲ ਤਾਂ ਨਹੀਂ ਓਦਾਂ ਮੈਨੂੰ ਸ਼ੌਂਕ ਆ ਪਰ ਕਰਦੀ ਘੱਟ ਈ ਹਾਂ ਮੈਂ
ਮੇਰਾ ਵੀ ਉਹ ਹਾਲ ਸੀ ਵਿਆਹ ਤੋਂ ਪਹਿਲਾਂ ਬਈ ਸਫ਼ਾਈ -ਸਫੂਈ ਤੇ ਕਰ ਲੈਂਦੇ ਸੀ ਅਸੀਂ ਝਾੜੂ- ਪੋਚੇ ਸਫਾਈਆਂ ਮਗਰ ਰਸੋਈ ਵੱਲ ਥੋੜ੍ਹਾ ਘੱਟ ਹੀ ਧਿਆਨ ਸੀ ਦਾਲਾਂ ਦੁਲਾਂ ਆਂਦੀਆਂ ਸੀ ਬਣਾਣੀਆਂ ਮਗਰ ਸਬਜ਼ੀਆਂ ਦਾ ਕਦੇ ਹੱਥ ਨਹੀਂ ਪਾਇਆ
ਮੈਨੂੰ ਦਾਲਾਂ ਨੀ ਆਂਦੀਆਂ, ਮੈਨੂੰ ਸਬਜ਼ੀਆਂ ਆਂਦੀਆਂ ਚੰਗੀ ਤਰ੍ਹਾਂ
ਹੂੰ ਮੇਰੇ ਮੰਮੀ ਮੈਨੂੰ ਬੋਲਦੇ ਸੀ, ਸਬਜ਼ੀਆਂ ਸਿੱਖ ਲੈ ਬਣਾਣੀਆਂ ਸਹੁਰੇ ਘਰ ਕੀ ਬਣਾ ਕੇ ਖਵਾਏਗੀ ਕੀ ਕਰੇਗੀ
ਫੇਰ ਸਿੱਖਲੀਆਂ
ਹਾਂ ਫੇਰ ਦਾਲਾਂ ਤੇ ਆਦੀਆਂ ਸਨ ਤੇ ਸਬਜ਼ੀਆਂ ਤਾਂ ਮੈਂ ਵਿਆਹ ਤੋਂ ਬਾਅਦ ਟਰਾਈ ਕੀਤਾ ਮੰਮੀ ਨੂੰ ਬਣਾਂਦੇ ਵੇਖੀਆਂ ਸਨ ਫੇਰ ਹੁਣ ਤੇ ਤੁਸੀਂ ਮੇਰੇ ਕੋ ਜੋ ਮਰਜ਼ੀ ਬਣਵਾ ਲੋ ਕੜੀ ਛੱਡ ਕੇ।
ਕੜੀ ਕਿ ਬਣਦੀ
ਕੜੀ ਇੱਕ ਵਾਰ ਬਣਾਈਏ ਮਤਲਬ ਇਕ ਦਮ ਪਰਫੈਕਟ ਨਹੀਂ ਬੰਨੀ। ਹੁਣ ਤੇ ਜਵੇਂ ਪਾ ਪਾਓ ਭਾਜੀ ਬਣਾਈ ਮੈਂ ਕਠਲ ਬਣਾਇਆ।
ਹਾਂਜੀ।
ਤੇ ਇਹ ਚੀਜ਼ਾਂ ਬਣਾਈਆਂ, ਇੱਕ ਵਾਰੀ ਸਾਂਬਰ ਬਣਾਇਆ।
ਹਮ ਨਹੀਂ ਮੈਂ ਕੜੀ ਬਣਾਈ ਹੋਈ ਆ
ਹਾਂ, ਜੇ ਤੁਸੀਂ ਮੈਨੂੰ ਕੜੀ ਕੜੀ ਸਿਖਾਦੋ ਮੈਨੂੰ, ਫਿਰ ਕਿਵੇਂ ਤੁਸੀਂ ਕਿੱਦਾਂ ਬਣਾਈ ਬਣਾਦੇ ਹੋ।
ਕੜੀ ਮੈਨੂੰ ਮੈਨੂੰ ਓਦਾਂ ਥੋੜਾ ਟਾਈਮ ਹੋ ਗਿਆ, ਏਦਾਂ ਮੈਨੂੰ ਯਾਦ ਆ ਮੈਨੂੰ ਮੰਮੀ ਨੇ ਪਾਣੀ ਵਿੱਚ ਬੇਸਨ ਪਾ ਕੇ ਹੈਨਾ ਮੰਮੀ। ਵਿਚ ਲੂਣ ਮਿਰਚ ਪਾ ਕੇ ਜਿੱਦਾਂ ਕੜੀ ਦੇ ਵਿੱਚ ਇੰਨਾ ਕੁ ਤਾਂ ਤੁਹਾਨੂੰ ਪਤਾ ਹੋਣਾ ਨਾ
ਤੇ ਉਹ ਲੱਸੀ ਪਾਂਦੇ ਨੇ ਲੱਸੀ 'ਵਿਚ
ਹਾਂ ਲੱਸੀ ਵਿੱਚ
ਹਾਂ, ਹਾਂ, ਹਾਂ।
ਹਾਂ, ਮੈਨੂੰ ਜਿੱਦਾਂ ਮੈਨੂੰ ਇਹ ਨੀ ਨਾ ਉਹਨਾਂ ਨੇ ਬਸ ਮੈਨੂੰ ਪਾ ਕੇ ਦਿੱਤਾ, ਮੈਂ ਸੀਟੀਆਂ ਲਵਾਈਆਂ ਉਹਨੂੰ
ਅੱਛਾ।
ਤੇ ਬਾਅਦ ਚ ਮੈਂ ਉਹਨੂੰ ਤੜਕਾ ਲਾਇਆ ਸੀਗਾ, ਉਹ ਜੋ ਵਿੱਚ ਪਾਇਆ ਉਹ ਮੰਮੀ ਨੇ ਪਾਇਆ ਸੀਗਾ
ਪਹਿਲਾਂ ਲੱਸੀ ਚ ਨਾ ਲੱਸੀ ਚ ਪਹਿਲਾਂ ਕਹਿੰਦੇ ਬੇਸਨ ਪਾਓ ਜਿੰਨੀ ਤੁਸੀਂ ਜਿੰਨੀ ਤੁਸੀਂ ਬਨਾਣੀ ਏ ਕੜੀ ਉਹਦੇ ਅਕੋਰਡਿੰਗ ਤੁਸੀਂ ਬੇਸਨ ਪਾਓ ਨਾ ਜ਼ਿਆਦਾ ਹੋਏ ਨਾ ਘੱਟ ਹੋਏ
ਅ
ਬੇਸਨ ਵਿੱਚ ਹੀ ਤੁਸੀਂ ਜਿੰਨਾ ਸਮਾਨ ਤੁਸੀਂ ਪਾਉਣਾ ਵੇ ਜਿੰਨੀ ਮਸਾਲੇ ਨੇ ਉਹ ਸਾਰੇ ਐਡ ਕਰਤੇ ਠੀਕ ਏ ਮਸਾਲੇ ਕਿਹੜੇ ਪੈਂਦੇ ਨੇ ਨਮਕ ਪੈਣਦਾ ਏ ਗਰਮ ਮਸਾਲਾ ਪੈਂਦਾ ਸੁੱਕਾ ਧਨੀਆ ਤੇ ਇਹ ਸਭ ਸਮਾਨ ਪਾ ਕੇ, ਹਲਦੀ ਵੀ ਪੈਂਦੀ ਏ ਕਿਉਂਕਿ ਜਦ ਤੱਕ ਕੜੀ ਵਿੱਚ ਤੁਸੀਂ ਹਲਦੀ ਨਹੀਂ ਪਾਓਗੇ ਤੇ ਉਹ ਕੜੀ ਵਾਲਾ ਰੰਗ ਨੀ ਆਏਗਾ, ਥੋੜ੍ਹੀ ਬਹੁਤ ਹਲਦੀ ਵੀ ਪੈਂਦੀ ਏ ਤੇ ਇਹ ਜ ਚੰਗੀ ਤਰ੍ਹਾਂ ਉਹਨਾਂ ਨੂੰ ਮੈਸ਼ ਕਰ ਲਉ ਸਾਰਾ ਸਮਾਨ ਨੂੰ ਫਿਰ ਹਾਂ
ਪਕਾਓ ਹਨਾ ਓਨੀ ਗਾੜੀ ਹੁੰਦੀ ਓਨੀ ਵਧੀਆ ਹੁੰਦੀ
ਤੇ ਕੁਛ ਤਾਂ ਕੜੀ ਦੇ ਵਿੱਚ ਹੀ ਟਮਾਟਰ ਪਿਆਜ ਵਗੈਰਾ ਕੱਟ ਕੇ ਬਰੀਕ ਪਾ ਲੈਂਦੇ ਨੇ ਤੇ ਕੁਛ ਤੜਕੇ ' ਪਾਉਂਦੇ ਨੇ ਤੇ ਬਾਕੀ ਪਕੋੜੇ ਵਾਸਤੇ ਅਲੱਗ ਮੈਟੀਰੀਅਲ ਤਿਆਰ ਹੁੰਦਾ
ਹਾਂਜੀ ਉਹ ਵੀ ਨੀ ਮੈਨੂੰ ਆਉਂਦੇ ਉਹ ਮੰਮੀ ਬਣਾ ਕੇ ਦਿੰਦੇ ਆ ਮੈਂ ਤਾਂ ਬਸ ਜਿੱਦਾਂ ਨਾ ਅੱਧੀ ਸਜਵੀ ਜਿਹੀ ਬਣਾਈ ਸੀਗੀ ਪਰ ਮੈਂ ਬਣਾ ਲਈ ਸੀਗੀ ਫਸਟ ਟਾਈਮ ਉਹਨੂੰ ਚਾਅ ਸੀ ਮੈਂ ਕੜੀ ਬਣਾਣੀ
ਮੈਂ ਤਾਂ ਕਟਲ ਬਣਾਇਆ ਪਹਿਲਾਂ ਪੰਜ ਸੱਤ ਸੱਤ ਅੱਠ ਵੱਲ ਕਟਲ ਬਣਾ ਚੁੱਕੀ ਹਾਂ। ਇਹਨਾਂ ਨੂੰ ਪਸੰਦ ਆਉਂਦਾ ਕਹਿੰਦੇ ਤੂੰ ਕਟਲ ਬਣਾ ਹਾਂ ਤੇ ਮੈ ਇਹਨਾਂ ਨੂੰ ਮੈਂ ਇਹਨਾਂ ਨੂੰ ਕਹਿੰਨੀ ਆ ਠੀਕ ਹੈ ਮੈਂ ਤੇ ਬਣਾਉਣ ਦੀ ਕਟਲ ਮਗਰ ਇਹ ਵੇ ਕਿ ਮੈਨੂੰ ਸਮਾਨ ਕੱਢਿਆ ਦੇ ਦੋ ਕੱਟਿਆ ਹੋ ਕੇ ਲਿਆ ਕੇ ਦੋ ਕੱਟਲ ਕਿਉਂਕਿ ਜਦੋਂ ਓ ਨਾ ਹੱਥਾਂ ਚ ਚਿਪਕਦਾ ਏ ਉਹ ਅਜੀਬ ਜੀ ਖਾਰਸ਼ ਹੁੰਦੀ ਹੈ ਹੱਥਾਂ ਚ ਫਿਰ
ਹੋਰ ਬੇਬੀ ਆ ਉਹਨੂੰ ਚੰਗੀ ਤਰ੍ਹਾਂ
ਹਾਂ ਪਹਿਲਾਂ ਕਟਲ ਮਗ ਕਟ ਕਟੀਆਂ ਮੰਗਾਇਆ ਫਿਰ ਉਹਨੂੰ ਧੋ ਤਾਂ ਧੋ ਕੇ ਜਦੋਂ ਤੁਸੀਂ ਸੁਕ ਜੇ ਚੰਗੀ ਤਰ੍ਹਾਂ
ਹੂੰ,,,
ਅੱਗੇ ਫਿਰ ਇੱਕ ਕੜਾਹੀ 'ਚ ਤੇਲ ਪਾਇਆ ਤੇਲ ਜਦੋਂ ਗਰਮ ਹੋ ਗਿਆ ਤੇ ਉਹ ਦੇ ਵਿੱਚ ਹਲ ਅਗਰ ਕਟਲ ਪਾਏ ਗਏ ਜਦੋਂ ਕਟਲ ਪੂਰਾ ਨਾ ਜਿਵੇਂ ਬਰਾਊਨ ਹੋਣਾ ਸ਼ੁਰੂ ਹੋ ਜਾਏ ਹਾਂ ਫਰਾਈ ਕਰਨਾ ਬਰਾਊਨ ਹੋਣਾ ਸ਼ੁਰੂ ਹੋ ਜਾਏਗਾ ਪਕਣਾ ਸ਼ੁਰੂ ਹੋ ਜਾਏਗਾ ਤੇ ਤਾਂ ਉਹਨੂੰ ਕੱਢ ਕੇ ਕਟਲ ਨੂੰ ਟਿਸ਼ੂ ਪੇਪਰ ਲਗਾ ਕੇ ਨਾ ਇੱਕ ਪਲੇਟ ਚ ਉਹਦੇ 'ਤੇ ਰੱਖਦਾ ਤਾਂ ਕਿ ਜਿਹੜਾ ਜੋ ਥੋੜਾ ਐਕਸਟਰਾ ਓਇਲ ਜੋ ਚਿਪਕ ਗਿਆ ਅੰਦਰ ਚਲਾ ਗਿਆ ਕਟਲ ਤੇ ਉਹ ਜਦੋ ਟਿਸ਼ੂ ਪੇਪਰ ਸੋਕ ਲਗਾ ਉਹਨੂੰ
ਹਾਂਜੀ
ਫਿਰ ਉਸ ਤੋਂ ਅਲੱਗ ਅ ਮਟੀਰੀਅਲ ਹੁੰਦਾ ਹੈ ਵੀ ਤੁਸੀਂ ਹੁਣ ਤੜਕਾ ਲਗਾਉਣਾ ਹੁਣ ਤੜਕੇ ਲਗਾਉਣਾ ਤੁਸੀਂ ਕੀ ਕਰਨਾ ਹੈ ਤੜਕੇ ਵਾਸੇ ਟਮਾਟਰ ਪਿਆਜ ਪਹਿਲਾਂ ਤੇ ਆਹ ਪਹਿਲਾਂ ਤੇ ਪਿਆਜ ਲੈਣਾ ਪਿਆਜ ਹੋ ਗਿਆ ਲਸਣ ਹੋ ਗਿਆ ਅਦਰਕ ਹੋ ਗਿਆ। ਹਾਏ ਮਿਰਚਾਂ ਧਨੀਆ ਇਹ ਸਾਰਿਆਂ ਨੂੰ ਇਕੱਠਾ ਗ੍ਰੈਂਡ ਕਰ ਲਿਆ ਠੀਕ ਹੈ ਹਾਂ। ਇਕੱਠਾ ਗ੍ਰੈਂਡ ਕਰ ਲਿਆ ਜਦੋਂ ਤਦ ਕਹੋਗੇ ਅਸੀਂ ਤੜਕੇ ਵਾਲਾ ਬਣਾਉਂਦੇ ਹਾਂ ਮਤਲਬ ਘੱਟ ਘੱਟ ਕੇ ਬਣਾਉਂਦੇ ਹਾਂ ਤੇ ਉਹ ਮਜ਼ਾ ਨਹੀਂ ਆਏਗਾ ਜਦ ਤੱਕ ਕਟਲ ਦੀ ਪੂਰੀ ਗ੍ਰੇ ਗ੍ਰੇਵੀ ਬਾਰੀਕ ਨਾ ਹੋਏ ਸਵਾਦ ਨਾ ਹੋਏ ਨਹੀਂ ਮਜ਼ਾ ਆਉਂਦਾ
ਹੂੰ,,,
ਬਰੀ ਪੂਰੀ ਸਮਾਨ ਨੂੰ ਗ੍ਰੈਂਡ ਕਰਕੇ ਪਿਆਜ ਅਦਰਕ, ਲਸਣ, ਹਰੀਆਂ ਮਿਰਚਾਂ, ਧਨੀਆ। ਇਹ ਸਾਰਾ ਸਮਾਨ ਗ੍ਰਾਈਂਡ ਕਰਕੇ ਪਹਿਲਾਂ ਰੱਖ ਲਿੱਤਾ, ਫਿਰ ਉਸ ਤੋਂ ਇਲਾਵਾ ਜੇ ਉਹ ਟਮਾਟਰ ਅਲੱਗ ਤੋਂ ਗਰਾਇੰਡ ਕੀਤੇ ਕਿਉਂਕਿ ਇਹ ਇਕੱਠੇ ਤਾਂ ਹੋ ਨਹੀਂ ਸਕਦੇ ਹਾਂ ਫਿਰ ਜੋ ਤੇਲ ਤੁਸੀਂ ਕੱਢਿਆ ਵੇ ਜੋ ਤੁਸੀਂ ਅਲੱਗ ਤੋਂ ਨਿਕਾਲੇ ਜਦੋਂ ਅ ਕਟਲ ਤੁਸੀਂ ਫਰਾਈ ਕਰਕੇ ਨਿਕਾਲ ਲਿਆ ਤੇ ਤੇਲ ਤੁਹਾਡੇ ਕੋਲ ਬਚ ਗਿਆ। ਤੇ ਉਹ ਅਗਰ ਤੁਹਾਨੂੰ ਲੱਗੇਗਾ ਲੱਗ ਰਿਹਾ ਤੇਲ ਅਗਰ ਜ਼ਿਆਦਾ ਹੋ ਵਾਲਾ ਉਹਦੇ ਚੋਂ ਤੇਲ ਥੋੜਾ ਜਿਹਾ ਕੱਢ ਲਿੱਤਾ ਤਾਂ ਕਿ ਜਿਤਨੇ ਤੇਲ 'ਚ ਤੁਹਾਡਾ ਤੜਕਾ ਲੱਗ ਸਕੇ ਤੇ ਸਾਰਾ ਜੋ ਤੁਸੀਂ ਫਰਾਈ ਸ ਸਮਾਨ ਜੋ ਕੀਤਾ ਵੇ ਜੋ ਤੁਸੀਂ ਉਹ ਮ ਮਿਕਸਰ ਬਣਾਇਆ ਟਮਾਟ ਉਹਦਾ ਪਿਆਜ਼ ਦਾ, ਲਸਨ ਜੋ ਪੇਸਟ ਵੇ ਜੀਰਾ ਪਾ ਕੇ ਉਹ ਸਾਰਾ ਪੇਸਟ ਵਿੱਚ ਪਾ ਤੀ ਲਸਨ ਅ ਲਸਨ ਤੇੇ ਅਦਰਕ ਦੀ ਤੇ ਪਿਆਜ਼ ਦੀ, ਜਦੋਂ ਹਲਕਾ ਦਾ ਬਰਾਉਨ ਹੋਣਾ ਸ਼ੁਰੂ ਹੋ ਜਾ ਤੜਕਾ ਉਹਦੇ 'ਚ ਤੁਸੀਂ ਫਿਰ ਆਪਣੀ ਹਲਦੀ ਪਾਈ, ਮ ਮਰ ਹਲਦੀ ਪਾਈ ਅਤੇ ਜੇ ਕਾਲੀ ਮਿਰਚ ਪਾਣੀ ਉਹ ਪਾ ਲਉ, ਦੇਗੀ ਮਿਰਚ ਪਾ ਲਓ, ਉਸ ਤੋਂ ਇਲਾਵਾ ਤੁਸੀਂ ਨਮਕ ਪਾ ਲਓ ਸੁੱਕਾ ਧਨੀਆ, ਗਰਮ ਮਸਾਲਾ ਜਿੰਨਾ ਮਟੀਰੀਅਲ ਤੁਸੀਂ ਪਾਉਂਦੇ ਹੋ, ਉਹ ਸਾਰੇ ਮਸਾਲੇ ਪਾ ਲਿੱਤੇ ਫੇਰ ਉਹ ਚੰਗੀ ਤਰ ਜਦੋਂ ਜਦੋਂ ਇੱਕਦਮ ਲੱਗੇ ਨਾ ਵੀ ਹੁਣ ਜੋ ਤੜਕਾ ਹੋਵੇ ਉਹਦੇ ਵੈਸ ਫਿਰ ਪਾ ਦੋ ਤੁਸੀਂ ਟਮਾਟਰ ਦੀ ਗਿ ਗ੍ਰਰੇਵੀ 'ਚ ਤੁਸੀਂ ਤਿਆਰ ਕੀਤੀ ਐ, ਉਹਨੂੰ ਚੰਗੀ ਤਰ੍ਹਾਂ ਉਹਨੂੰ ਫਰਾਈ ਕਰੋ, ਠੀਕ ਹੈ? ਜਦੋਂ ਲੱਗੇ ਕਿ ਜੋ ਤੜਕਾ ਵੇ ਹੁਣ ਤੇਲ ਛੱਡ ਰਿਹਾ ਵੇ ਤੇ ਇਹਦਾ ਮਤਲਬ ਤੜਕਾ ਤੁਹਾਡਾ ਤਿਆਰ ਵੇ ਤੇ ਹੁਣ ਤੁਸੀਂ ਤੇ ਉਹਦੇ ਉਹ ਤੜਕੇ ਵਿੱਚ ਤੁਸੀਂ ਅਹ ਕਟਲ ਪਾ ਦੋ।
ਹਾਂਜੀ।
ਕਟਲ ਪਾ ਕੇ ਇਹ ਨੀ ਕਿ ਚੰਗੀ ਤਰ੍ਹਾਂ ਉਹਨੂੰ ਤੁਸੀਂ ਰੱਖ ਦੇਣਾ। ਉਹਨੂੰ ਨੂੰ ਕਵਰ ਕਰਦੋ ਉਹਨੂੰ ਕਟਲ ਪਾ ਕੇ ਤੇ ਹਲਕਾ-ਹਲਕਾ ਨਾ ਰਲਾਈ ਜਾਣਾ। ਤੇ ਕੁਛ ਨਾ ਕੁਛ ਨਾ ਕੀ ਕਰਦੇ ਨੇ ਸਵਾਦ ਬਣਾਉਣ ਵਾਸਤੇ ਕੁਛ ਦਹੀਂ ਪਾਉਂਦੇ ਨੇ। ਕਿ ਦੋ ਚਮਚ ਦਹੀਂ ਦਹੀਂ ਪਾਤੀ ਤੜਕੇ ਵਿੱਚ, ਤਾਂ ਕਿ ਹੋਰ ਉਹ ਕ੍ਰਿਸਪੀ ਬਣਦਾਵੇ। ਤੇ ਜਦੋਂ ਦਹੀਂ ਪਾਤੀ ਤਾਂ ਉਹਦਾ ਫਿਰ ਹੋਰ ਅਲੱਗ ਮਜ਼ਾ ਆਉਂਦਾ, ਫਿਰ ਉਸ ਤੋਂ ਬਾਅਦ ਫਿਰ ਪਾਉਂਦੇ ਨੇ ਕਟਲ, ਜਦੋਂ ਤੁਹਾਨੂੰ ਲੱਗਿਆ ਵੀ ਹੁਣ ਹਲਕਾ ਹਲਕਾ ਅ ਗੱਲਣਾ ਸ਼ੁਰੂ ਹੋ ਗਿਆ ਵੇ ਤੇ ਤੇ ਉਹਨੂੰ ਵਿੱਚ ਵਿੱਚ ਖੱਪ ਵਿੱਚ ਵਿੱਚ ਰਲਾਲ ਰਲਾ ਕੇ ਵੇਖੀ ਗਏ, ਲੈ ਕੇ ਨਾ ਪਲਟਾ? ਜਿਵੇਂ ਨਾ ਕੁਛ ਹੁੰਦੇ ਨੇ, ਕਿ ਕੁਛ ਏਰੀਆ ਪੱਕਿਆ ਰਹਿ ਜਾਂਦਾ ਕੁਛ ਨਹੀਂ ਪਕਦਾ
ਹਾਂਜੀ, ਫਿਰ ਹਲਾਉਣਾ ਪੈਂਦਾ ਬਾਰ-ਬਾਰ।
ਨਾ ਕੱਚਾ ਰਹਿ ਜਾਂਦਾ ਸਮਾਨ ਜੇਕਰ ਕਟਲ ਕੱਚਾ ਮੂੰਹ ਚ ਆ ਜਾਏ ਨਾਲ ਫਿਰ ਉਹ ਕੀਤੀ ਕਰਾਈ ਜੋ ਮਿਹਨਤ ਹੁੰਦੀ ਹੈ, ਉਹ ਪਾਣੀ ਹੋ ਜਾਂਦੀ ਏ।
ਸਹੀ ਗੱਲ ਆ।
ਉਹ ਮੇਰੇ ਨਾਲ ਤੇ ਐਵੇਂ ਹੋਇਆ ਵੇ, ਪਰ ਮੇਰੇ ਘਰ ਨਾ ਮੇਰੇ ਅ ਉਹ ਮੇਰੇ ਦਿਓਰ ਦਾ ਮਤਲਬ ਵਿਆਹ ਹੋਇਆ ਸੀ ਤੇ ਉਹਨਾਂ ਨੂੰ ਨਵੀਂ ਨਵੀਂ ਆਈ ਸੀ ਉਹਨਾਂ ਦੀ ਵਾਈਫ ਤੇ ਉਹਨਾਂ ਦਾ ਇਨਾ ਨੌਲੇਜ ਨਹੀਂ ਸੀ। ਉਹਨਾਂ ਨੇ ਫਟਾਫਟ ਦੇ ਚੱਕਰ ਚ ਬਣਾ ਤਾ ਤੇ ਜਦੋਂ ਇਹਨਾਂ ਦੇ ਮੂੰਹ ਲੱਗਿਆਂ, ਇਹ ਕਹਿੰਦੇ ਕਿੰਨੇ ਬਣਾਇਆ?
ਕਿਉਂਕਿ-
ਫੇਰ?
ਮਜ਼ਾ ਹੀ ਨਹੀਂ ਸੀ। ਫੇਰ ਅਗਲੀ ਧੀਰੇ- ਤੇਰੇ ਅਗਲੀ
ਹਮ, ਓਦਾ ਸੁੱਕਾ ਸੁੱਕਿਆ ਬਣਾਉਦੇ ਨਾ ਤੁਸੀਂ?
ਹਾਂ
ਹੁਣ ਸਾਡੇ ਤਾਂ
ਕਈ ਲੋਕੀ ਡਿਫਰੈਂਟ ਬਣਾਦੇ ਨੇ ਹਾਂ, ਓਈ ਬਣਦਾ ਵੇ। ਕਈ ਡਿਫਰੈਂਟ ਬਣਾ ਦੇ ਨੇ।
ਨਈ ਜੇੜੀ ਮੈਨੂੰ ਤੁਸੀਂ ਦੱਸੀ ਨਾ ਮੈ ਏ। ਤਰੀਕੇ ਨਾਲ ਬਣਾਓ ਮੈਨੂੰ ਸੋਣ, ਸੋਣ ਕੇ ਈ ਵਧੀਆ ਲੱਗਾ ਵੀ ਬਾਕੀ ਟੇਸਟੀ ਬਣਦਾ ਹੋਊਗਾ।
ਹਾਂ ਵਾਕੇ ਟੇਸਟੀ ਬਣਦਾ, ਹੁਣ ਮੱਨ ਲਓ ਕੋਈ ਜਾਦ। ਕੋਈ ਅਗਰ ਚਾਦਾ ਹੋਵੇ ਕੇ ਥੋੜੀ, ਥੋੜਾ ਤਰੀ ਨਵਾ ਜੇ ਤੇ ਓਦੇ ਵੇ ਤੁਸੀਂ ਦਈ ਦੀ ਮਾਤਰਾ ਐਕਸਟ੍ਰਾ ਕੱਰ ਲੋ।
ਹਾਂਜੀ।
ਤੁਸੀਂ ਜਿੰਨੀ ਹੋਣ ਦਹੀਂ ਪਾਓਗੇ, ਓਦੀ ਸੋਫਟਨੈਸ ਹੋਰ ਵੱਧ ਜਾਏਗੀ। ਕੇਉਕਿ ਨਾ। ਕਦੀ ਤਾਂ ਨਾ ਏਕਦਮ ਜਦੋਂ ਮੱਨ ਲੋ, ਲਾਸਟ ਵੇਚ ਵੋ ਬੜਾ ਹਾਰਡ ਹੋ ਜਾਦੈ।
ਹਾਂ।
ਦਿਖਾਆ ਨੀ ਜਾਂਦਾ, ਕਦੀ-ਕਦਾਰ ਜਾਦਾ ਫਰਾਈ ਹੋ ਗੇਆ ਬੋ। ਤਾ ਓਦੇ-ਓਦੇ ਚ ਹਾਰਡਨੈਸ ਆ ਜਾਂਦੀ ਏ, ਲੇਕਿਨ ਓਸ ਹਾਰਡਨੈਸ। ਖਤਮ ਕਰਨ ਵਾਸਤੇ ਤੁਸੀ ਅਗਰ ਦਈ ਪਾਓਗੇ ਔ ਸੋਫਟਨੈਸ ਬਣੀ ਰਏਗੀ।
ਹੁ।
ਥੋਰਾ ਸੈਟ ਏ, ਕਦੀ ਤੁਸੀਂ ਟਰਾਈ ਕਰਨਾ।
ਨਈ ਮੈ ਕਰੂੰ।
ਹੂੰ, ਕਈ ਮਤਲਬ, ਕਈ ਹ। ਹੱਏ ਹੱਰ ਏਕ ਦੇ ਤਰੀਕੇ ਅਲਗ ਨੇ ਬਣਾਣ ਦੇ, ਹਰ ਏਕ ਦੇ।
ਹਾਂਜੀ।
ਕਿੱਦਾਂ ਬਣਾਦੈ ਤੇ ਕੋਈ ਕਿੱਦਾਂ ਬਣਾਦੈ ਹ। ਕੋਈ ਕੁਛ ਹਾਂ, ਕੋਈ ਕੁਛ ਕੋਈ ਦਈ ਪਾਦਾ ਵੇ।
ਮੈਂ ਤ, ਜਾਦਾਤਰ ਯੂਟਿਊਬ ਤੋ ਦੇਖ ਕੇ ਕੋਸ਼ਿਸ਼। ਕਰਦੀ ਹੁੰਣੀ ਕੋਛ ਬਣਾਓਣ ਦੀ, ਓਥੇ ਬੋਤ ਤਰ੍ਹਾਂ-ਤਰ੍ਹਾਂ ਦੀਆਂ, ਟਾਂਗ ਦ ਸੇ ਹੁੰਦੇ ਆ ਓਥੇ ਵੀ।
ਹਾਂਜੀ-ਹਾਂਜੀ, ਚਲੋ ਜੀ ਠੀਕ ੲੈ ਫੇਰ ਹੈ।
ਦੱਸ ਸੈਕਿੰਡ ਰੈਂਦੇ ਆ।
ਹੋਗੇ ਨੇ ਏਕ ਮੋਬਾੲਲ ਲੈ ਕੇ ਬੈਠੀ ਆ।
ਨਈ ਆ ਹੋਣ ਹੋ ਚੱਲੇ ਬੱਸ।
ਹਾਂ ਚਲੋ ਫੇਰ ਚਲੋ ਕ ਕੋਲ ਗਗੈਰਾ ਕਰਦੇ ਰੇਣਾ ਰੇਆ ਕਰੋ ਹਨਾ।
ਹਾਂਜੀ ਠੀਕ ਆ ਓਕੇ ਜੀ, ਓਕੇ।